ਹੈਲੋ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
ਕਿਵੇਂ ਓ ਜੀ
ਮੈਂ ਠੀਕ ਹਾਂ ਜੀ ਤੁਸੀਂ ਕਿਵੇਂ ਓ ਠੀਕ ਠਾਕ
ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਆ ਜੀ ਘਰੇ ਸਾਰੇ
ਵਧੀਆ ਜੀ
ਹੋਰ ਜੀ ਡਿਨਰ ਵਗੈਰਾ ਹੋ ਗਿਆ ਜੀ ਤੁਹਾਡਾ
ਨਹੀਂ ਨਹੀਂ ਹਾਲੇ ਰੋਟੀ ਨਹੀ ਖਾਧੀ
ਅੱਛਾ ਜੀ ਕੀ ਬਣਾਇਆ ਤੁਸੀਂ ਅੱਜ
ਦੇਖਣਾ ਪੈਣਾ ਦੇ ਭਾਂਡੇ ਭੂੰਡੇ ਖੋਲ ਕੇ ਕੀ ਬਣਿਆ
ਅੱਛਾ ਜੀ ਅੱਛਾ ਹੋਰ ਦੱਸੋ ਜੀ ਕੀ ਕਰ ਰਹੇ ਹੋ
ਮੈਂ ਕੁਛ ਨਹੀਂ ਜੀ ਬਸ ਟਹਿਲ ਰਿਹਾ ਸੀ
ਬਿਨਾਂ ਰੋਟੀ ਖਾ ਟਹਿਲ ਰਹੀ ਸੀ
ਹਾਂਜੀ ਹਾਂਜੀ ਤਾਂ ਕਿ ਭੁੱਖ ਵੱਧ ਲੱਗੇ
ਏਦਾਂ ਤਾਂ ਨਹੀ ਹੁੰਦਾ ਵੈਸੇ
ਨਹੀਂ ਨਹੀਂ ਜਦੋਂ ਮਿਹਨਤ ਕੀਤੀ ਖਾਧੀ ਹੋਵੇ ਤਾਂ ਭੁੱਖ ਜ਼ਿਆਦਾ ਲੱਗਦੀ ਐ
ਇਹ ਤਾਂ ਹੈ ਅੱਛਾ ਜੀ ਹੋਰ ਦੱਸੋ ਜੀ
ਹੋਰ ਕੁਛ ਨੀ ਕਿਵੇਂ ਰਹੀ ਤੁਹਾਡੀ ਦਿਨ ਚਾਰਿਆ ਕਿਵੇਂ ਰਿਹਾ ਤੁਹਾਡਾ ਦਿਨ ਦੱਸੋ
ਅੱਜ ਦਾ ਤਾਂ ਦਿਨ ਬਹੁਤ ਹੀ ਬਿਜੀ ਸੀਗਾ ਸਾਰਾ ਦਿਨ ਏਦਾਂ ਹੀ ਨਿਕਲ ਗਿਆ ਪਹਿਲਾਂ ਮਸ਼ੀਨ ਲਗਾ ਲਈ ਉਸ ਤੋਂ ਬਾਅਦ ਫੇਰ ਛੇ ਵਜੇ ਫ੍ਰਰੀ ਹੋਈ ਫੇਰ ਰਾਤ ਦੀ ਜਿਵੇਂ ਡਿਨਰ ਵਗੈਰਾ ਤਿਆਰ ਕੀਤਾ ਹੁਣ ਰੋਟੀ ਖਾਵਾਂਗੇ ਥੋੜ੍ਹੀ ਦੇਰ ਚ
ਠੀਕ ਆ
ਹਾਂਜੀ ਹੋਰ ਜੀ ਦੱਸੋ
ਹੋਰ ਕੀ ਦੱਸਣਾ ਹਾਂਜੀ ਹਾਂਜੀ
ਅੱਛਾ ਜੀ ਜਿਵੇਂ ਹੁਣ ਤੁਸੀਂ ਦੱਸੋਗੇ ਮੈਨੂੰ ਜਿਵੇਂ ਤੁਸੀਂ ਔਨਲਾਈਨ ਸ਼ੋਪਿੰਗ ਜ਼ਿਆਦਾ ਪ੍ਰੈਫਰ ਕਰਦੇ ਹੋ ਏ ਜਾਂ ਔਫਲਾਈਨ
ਮੈਂ ਦੋਵੇਂ ਕਰ ਦਿੰਦਾ ਜੇ ਕੋਈ ਐਕਸਕਲੂਸਿਵ ਚੀਜ਼ ਹੈ ਜਿਹੜੀ ਔਫਲਾਈਨ ਨਹੀਂ ਮਿਲਦੀ ਫਿਰ ਔਨਲਾਈਨ ਖਰੀਦਦਾ ਵਾਂ ਨਹੀਂ ਤਾਂ ਨਈ
ਅੱਛਾ ਜੀ ਮਤਲਬ ਤੁਸੀਂ ਜਿਆਦਾ ਓਫਲਾਈਨ ਉਹ ਕਰਦੇ ਹੋ ਨਾ
ਹ
ਓਕੇ
ਹੋਰ ਵੀ ਬੜੀਆਂ ਚੀਜ਼ਾਂ ਨੇ ਏਦਾਂ ਈ ਹੁੰਦੀਆਂ
ਹਾਂਜੀ
ਹਾਂ ਬਸ ਸਭ ਇਹੱਦਾਂ ਹੀ ਚੱਲੀ ਜਾਂਦਾ
ਨਹੀਂ ਠੀਕ ਹੈ ਦੇਖੋ ਆਪਣੀ ਆਪਣੀ ਚੋਇਸ ਹੁੰਦੀ ਆ ਜਿਵੇਂ ਸਾਨੂੰ ਸਹੀ ਲੱਗਦਾ ਹਨਾ ਕਈਆਂ ਨੂੰ ਅ ਔਨਲਾਈਨ ਦੀ ਜ਼ਿਆਦਾ ਕਰੇਜ਼ ਹੁੰਦੀ ਆ ਵੀ ਜਿਵੇਂ ਸਾਰੇ ਔਨਲਾਈਨ ਸ਼ੋਪਿੰਗ ਕਰਦੇ ਈ ਰਹਿੰਦੇ ਨੇ ਜਿਵੇਂ ਹਰ ਤੀਸਰੇ ਚੌਥੇ ਦਿਨ ਪਾਰਸਲ ਘਰੇ ਆਇਆ ਹੀ ਰਹਿੰਦਾ ਵਾ ਤੇ ਕਈ ਔਫਲਾਈਨ ਜ਼ਿਆਦਾ
ਨਹੀਂ ਪੈਣਾ ਚਾਹੀਦਾ
ਬਾਕੀ ਇਹ ਨਾ ਕਿ ਆਪਾਂ ਔਫਲਾਈਨ ਚ ਥੋੜਾ ਜਹਾ ਕੁਆਲਿਟੀ ਦੇਖ ਸਕਦੇ ਹਾਂ ਵੀ ਕਿੰਨ ਵਧੀਆ ਹੁੰਦੀ ਹੈ ਨਹੀਂ ਹੁੰਦੀ ਹੈ ਨਹੀਂ
ਹਾਂ, ਪਰ। ਜਿਵੇਂ, ਔਨਲਾਈਨ ਆਪਾਂ ਸੇਲਾਂ ਦੇਖਦੇ ਹਾਂ ਨਾ, ਫਲਿਪਕਾਰਟ, ਐਮਾਜੋਨ ਦੀ ਸੇਲ ਲੱਗੀ ਆ। ਉੱਥੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਹਾਂਜੀ, ਇਹ ਤਾਂ ਹੈ।
ਕਰਨਾ ਬੇਵਕੂਫ਼ੀ ਐ, ਹੁੰਦੇ ਇ ਹੈ ਕੀ। ਤੇ ਆਲਰੇਡੀ ਕੋਈ ਚੀਜ਼ ਸੌ ਰੁਪਏ ਦੀ ਹੈਗੀ ਆ, ਸੇਲ ਦੇ ਟੈਮ ਤੇ। ਡੇਢ ਸੌ ਰੁਪਏ ਦਿਖਾ ਦਿੰਦੇ ਆ।
ਹਾਂਜੀ।
ਫੇਰ ਉਹੀ ਵੀਹ-ਤੀਹ ਰੁਪਏ ਘੱਟ ਕਰਨੇ, ਤੇ ਬੰਦਾ ਸੋਚਦਾ ਕਿ ਬਹੁਤ ਸਸਤਾ, ਮਤਲਬ ਸਸਤਾ ਸੁਸਤਾ ਕੁਛ ਨਹੀਂ ਹੁੰਦਾ। ਉਹ ਬਸ ਇੱਕ ਡਰਾਮਾਂ ਬਣਾਇਆ ਹੋਇਆ ਉਹਨਾਂ ਨੇ।
ਉਹ ਤਾਂ ਦੇਖੋ ਜੀ ਆਪਣਾ-ਆਪਣਾ ਐਕਸਪੀਰੀਅੰਸ ਹੁੰਦਾ ਹੈ, ਜਿਹੜੇ। ਤਾਂ ਜਿਵੇਂ, ਰੈਗੂਲਰ ਦੇ ਨੇ ਕਸਟਮਰ ਜਿਵੇਂ। ਉਹਨਾਂ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ, ਤੇ ਜਿਹੜੇ ਕਦੇ ਕਦੇ ਕਰਦੇ ਨੇ, ਉਹਨਾਂ ਲਈ ਤਾਂ ਹੁੰਦਾ ਹੈ।
ਜੇਹੜੇ ਉਹ ਖਰਚਣ ਲਈ ਬਹੁਤਾਂ ਨੂੰ ਨੀ ਪੈਂਦਾ, ਬਟ ਜੀਹਦੇ ਕੋਲ ਲਿਮਿਟਡ ਜਾ ਵਾ। ਜਿੰਨੇ ਕਮਾਉਣਾ ਈ ਓਨਾ ਕੁ ਆ, ਫੇਰ ਵਿਚਾਰਾ ਕੀ ਅੱਗੇ।
ਹਾਂਜੀ, ਵੈਸੇ ਮੈਂ ਇੱਕ ਵਾਰੀ, ਹਾਂਜੀ। ਤੁਹਾਡੇ ਘਰੇ ਆਈ ਸੀ, ਤੁਸੀਂ ਮੈਗੀ ਬਣਾਈ ਸੀ। ਬਹੁਤ ਸਵਾਦ ਬਣੀ ਸੀ, ਥੋੜੀ ਜਿਹੀ ਮੈਨੂੰ ਰੈਸਪੀ ਸ਼ੇਅਰ ਕਰੋਗੇ ਜੀ ਆਪਣੀ।
ਕਿਉਂ ਨਹੀਂ।
ਹਾਂਜੀ, ਦੱਸੋ ਜੀ, ਕਿੱਦਾਂ ਬਣਾਈ ਸੀ ਤੁਸੀਂ।
ਕੁੱਝ ਨੀ ਬਸ ਓਹਨੂੰ ਤੜਕਾ ਲਾਈਦੈ, ਪਹਿਲਾਂ ਪਿਆਜ ਮਟਰ, ਪਿਆਜ ਟਮਾਟਰ। ਮਟਰ ਕੱਢੀ ਦੇ ਆ, ਹਰੀਆਂ ਮਿਰਚਾਂ ਕੱਟੀ ਦੀਆਂ ਬਰਾਬਰ।
ਹਾਂਜੀ।
ਤੇਲ ਨੂੰ ਜ਼ਿਆਦਾ ਸੜਾਉਣਾ ਨੀ ਹੈਗਾ, ਤੱਤਾ ਨਹੀਂ ਹੋਣ ਦੇਣਾ। ਇੱਕ ਮਿੰਟ ਦੇ ਅੰਦਰ ਅੰਦਰ ਉਹਇਚ ਸਾਰਾ ਕੁਛ ਪਾ ਕੇ, ਨਮਕ ਮਿਰਚ ਮਸਾਲਾ ਪਾ ਕੇ। ਉਹਨੂੰ ਥੋੜ੍ਹਾ ਜਿਹਾ ਗਰਿੱਲ ਕਰਕੇ, ਹਲਕਾ ਜਾ ਫਿਰ ਉੱਥੇ ਪਾਣੀ ਐਡ ਕਰ ਦੋ, ਤੇ ਉਹਦੇ ਤੇ ਫਿਰ ਮੈਗੀ ਸਿੱਟ ਦੋ। ਇੱਕ ਦੋ ਮਿੰਟ ਬਾਅਦ ਉਹ ਗਲਣੀ ਸ਼ੁਰੂ ਹੋ ਜਾਏਗੀ, ਰਾੜੀ ਜਾਓ। ਚਮਚਾ ਘੁਮਾਈ ਜਾਓ। ਜਿੱਦਾਂ ਹੀ ਪਾਣੀ ਸੁੱਕਿਆ, ਓਦਾਂ ਹੀ ਤੁਹਾਡੀ ਮੈਗੀ ਤਿਆਰ।
ਅੱਛਾ ਜੀ, ਔਰ। ਹਾਂਜੀ, ਉਹ ਤੇ ਮੈਨੂੰ ਪਤਾ ਹੈ। ਔਰ ਵੈਸੇ ਤਾਂ, ਅੱਜ ਮੈਂ, ਆਲੂ ਵਾਲੇ ਨਾਨ। ਖਾਧੇ ਸੀ, ਸਾਡੇ ਇੱਥੇ ਬਹੁਤ ਸਵਾਦ ਮਿਲਦੇ ਨੇ, ਮੇਰੇ ਹਸਬੈਂਡ ਲੈ ਕੇ ਆਏ ਸੀ ਮੇਰੇ ਲਈ। ਮਤਲਬ, ਸਵਾਦ ਸੀ ਗੇ, ਬਹੁਤ ਜ਼ਿਆਦਾ। ਤੁਸੀਂ ਵੀ ਕਦੇ ਆਈਓ, ਤੁਹਾਨੂੰ ਖਵਾਵਾਂਗੇ ਜੀ।
ਕੋਈ ਗੱਲ ਨਹੀਂ ਜੀ।
ਹਾਂਜੀ, ਹੋਰ ਜੀ, ਤੁਹਾਡਾ ਬੇਬੀ ਠੀਕ ਹੈ।
ਹਮ ਹ, ਬਾਕੀ ਤੁਸੀਂ ਜੋਤਿਸ਼, ਜੋਤਿਸ਼ ਆਲੀ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਹੋ।
ਨਹੀਂ ਜੀ।
ਰੱਖਣਾ ਚਾਹੀਦਾ ਹੈ, ਇਨਸਾਨ ਜਿਹੜੀ ਤਰੀਕੇ। ਪੈਦਾ ਹੋਇਆ, ਉਹਦਾ ਬਹੁਤ ਪ੍ਰਭਾਵ ਪੈਂਦਾ, ਉਹਦੇ ਜੀਵਨ 'ਤੇ।
ਹਾਂਜੀ, ਕੋਈ ਰੱਖਦੇ, ਕਈ ਨਹੀਂ ਰੱਖਦੇ, ਦੇਖੋ ਜੀ ਟਾਈਮ ਦੇ ਅਕੋਰਡਿੰਗ ਤਾਂ ਸਾਰਾ ਕੁਛ ਚੇਂਜ ਹੋਈ ਜਾਂਦੈ।
ਰੱਖਣਾ ਚਾਹੀਦਾ।
ਹਾਂਜੀ।
ਤਾਂ ਹੀ ਜ਼ਿੰਦਗੀ ਸੈੱਟ ਹੁੰਦੀ ਆ।
ਇਹ ਤਾਂ ਹੈ, ਹੁਣ ਜਿਵੇਂ ਹਾਂ ਸਾਡੇ ਅੱਜ ਦੇ ਟਾਈਮ 'ਚ, ਅਸੀਂ ਮੋਬਾਇਲ ਫੋਨ ਦੇਖੋ, ਕਿੰਨਾ ਯੂਜ ਕਰਨ ਲੱਗ ਗਏ। ਮਤਲਬ ਇਹਦੇ ਇਹ ਯੂਜਫੁਲ ਵੀ ਆ, ਬਟ ਇਹਦੇ ਮਿਸਯੂਜ ਵੀ ਬਹੁਤ ਨੇ।
ਇਦਾਂ ਦਾ ਨਹੀਂ ਹੁੰਦਾ। ਕੋਈ ਵੀ ਚੀਜ਼ ਹੈ ਜੇ ਜਾਣਕਾਰੀ, ਜੇ ਜਾਣਕਾਰੀ ਹੋਵੇ ਤਾਂ ਕੋਈ ਚੀਜ਼, ਮਾੜੀ ਨਹੀਂ ਹੈ।
ਨਹੀਂ ਜੀ ਦੇਖੋ, ਹੁਣ ਹਾਂਜੀ, ਆਪਾਂ ਛੋਟੇ ਬੱਚਿਆਂ ਨੂੰ, ਇਨਾ ਨਹੀਂ ਯੂਜ ਕਰਨ ਦੇਦੇ ਜਿਵੇਂ ਫੋਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫ਼ੀ ਸਾਰੀ, ਜਿਵੇਂ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਜੋ ਬੱਚਾ ਲਈ ਨਹੀਂ ਵੀ ਸਹੀ ਹੁੰਦੀਆਂ, ਹੁਣ ਉਹ ਬਹੁਤ ਜਲਦੀ ਕੈਚ ਕਰਦੇ ਨੇ ਉਹ।
ਉਹ ਤਾਂ ਠੀਕ ਆ, ਪਰ ਹਲੇੇ ਵੀ ਉਹੀ ਸਵਾਲ ਆ ਕਿ ਕੋਈ ਚੀਜ਼ ਮਾੜੀ ਨਹੀਂ, ਤੁਸੀਂ ਪ੍ਰਯੋਗ ਕਿੱਦਾਂ ਕਰ ਰਹੇ ਹੋ ਉਹ ਚੀਜ਼ ਮਾੜੀ, ਉਹ ਮਾੜਾ ਹੁੰਦਾ।
ਉਹਨ ਉਹ ਤਾਂ ਚਲੋ, ਹੁਣ ਸਾਡੇ ਆਪਣੇ ਹੱਥ 'ਚ ਹੈ ਨਾ, ਹਾਂਜੀ।
ਹੁਣ ਇੱਕ ਬੰਦੂਕ ਬਣੀ ਆ, ਉਹ ਫੌਜੀ ਵੀ ਚਲਾਉਂਦਾ ਵਾ ਤੇ ਗੈਂਗਸਟਰ ਵੀ ਚਲਾਉਂਦਾ ਵਾ, ਹਨਾ। ਚੀਜ਼ ਉਹੀ ਹੈ, ਬਸ ੳਦਾ ਇਸਤੇਮਾਲ ਬਦਲ ਗਿਆ। ਤੇ ਜਿਵੇਂ ਉਹਦੀ ਵਰਤੋਂ ਬਦਲੇਗੀ, ਉਵੇਂ ਉਹੋ ਜਿਹੇ ਉਹਦੇ ਪ੍ਰਣਾਮ ਨਿਕਲਣਗੇ, ਰਿਜ਼ਲਟ ਨਿਕਲਣਗੇ।
ਠੀਕ ਹੈ। ਇਹ ਤਾਂ ਹੈ। ਇਹ ਤਾਂ ਚਲੋ ਦੇਖੋ ਆਪੀਆਂ ਆਪਣੀਆਂ ਗੱਲਾਂ ਨੇ ਕਹਿਣ ਵਾਲੀਆਂ, ਕੋਈ ਕਿਸ ਤਰ੍ਹਾਂ ਫੋਲੋ ਕਰਦਾ ਕਿਸੇ ਚੀਜ਼ ਨੂੰ, ਕੋਈ ਕਿਸ ਤਰ੍ਹਾਂ ਫੋਲੋ ਕਰਦਾ, ਨਾ।
ਹਮ ਹ।
ਬਾਕੀ ਤਾਂ, ਉਹ ਤਾਂ ਆਪਣੇ ਹੱਥ 'ਚ ਹੁੰਦਾ ਹੈ, ਆਪਾਂ ਮੇਸ ਯੂਜ਼ ਕਰਨਾ ਹੈ, ਯੂਜ ਕਰਨਾ ਹੈ ਬਟ ਤਾਂ ਅੱਜ ਕਲ੍ਹ ਦਾ ਜਿਹੜਾ ਕਰੇਜ ਆ ਫੋਨ ਦਾ, ਉਹ ਕੁਛ ਜ਼ਿਆਦਾ ਹੀ ਹੋ ਗਿਆ ਵਾ।
ਹਮ।
ਬਟ ਇਹਦੇ ਬੈਨੀਫਿਟ ਵੀ ਬਹੁਤ ਨੇ, ਜਿਵੇਂ ਹੁਣ ਪਹਿਲਾਂ ਟਾਈਮ 'ਚ ਜਦੋਂ ਇੱਦਾਂ ਸੀਗਾ, ਜਿਵੇਂ ਹੁਣ ਸਾਡੇ ਰੈਲੇਟਿਵ ਸੀਗੇ ਬਹੁਤ ਦੂਰ ਦੂਰ ਰਹਿੰਦੇ ਸੀਗੇ, ਇਸ ਦੌਰਾਨ ਚਿੱਠੀਆਂ ਪਾਉਂਦੇ ਸੀ। ਔਰ ਅੱਜ ਦਾ ਇਹ ਟਾਈਮ ਹੈ, ਭਾਵੇਂ ਕੋਈ ਕਿੰਨੀ ਵੀ ਦੂਰ ਬੈਠਾ ਵਾ, ਭਾਵੇਂ ਉਹ ਵਿਦੇਸ਼ ਹੀ ਬੈਠਾ, ਅਸੀਂ ਉਹਨੂੰ ਬਾਏ ਫੇਸ ਜਿਵੇਂ ਵੀਡੀਓ ਕਲ ਤੇ, ਹੁਣ ਵੀ ਦੇਖ ਸਕਦੇ ਹਾਂ।
ਭਾਵੇਂ ਵੀ ਕਨੇਡਾ ਹੀ ਕਿਉਂ ਨੀ ਬੈਠਾ, ਵਟਸਐਪ ਫੋਨ ਲਾਈ ਤੇ ਉਹਦੇ ਨਾਲ ਗੱਲਬਾਤ ਕਰ ਲਈ।
ਹਾਂਜੀ, ਦੇਖੋ ਮਤਲਬ ਕਿੰਨਾ ਯੂਜਫੁਲ ਹੁੰਦਾ ਹੈ, ਬਟ ਇਹ ਬ ਬੱਚਿਆਂ ਲਈ ਜਿਵੇਂ ਨਹੀਂ ਠੀਕ ਹੁੰਦਾ ਨਾ ਜਿਆਦਾ ਕੰਟੀਨਿਊ ਚਲਾਈ ਜਾਣਾ, ਚਲਾਏ ਜਾਣੇ, ਹੁਣ ਉਹਨਾਂ ਦੇ ਆਪ ਅੱਖਾਂ ਤੇ ਵੀ ਪੈਂਦਾ ਵਾ ਇਹ। ਸਕਰੀਨ
ਇਹ ਜ਼ਰੂਰੀ ਨਹੀਂ ਆ, ਇਹ ਹੈ ਕਿ ਬੱਚਿਆਂ ਨੂੰ ਜੇ ਸੁਪਰਵਿਜ਼ਨ ਦੇ ਅੰਦਰ ਰੱਖਿਆ ਜਾਵੇ ਮਤਲਬ ਕਿ ਇੱਕ ਓਪਸ਼ਨ ਹੁੰਦੀ ਆ ਹਰ ਫੋਨ 'ਚ, ਪੈਰੈਂਟਲ ਕੰਟਰੋਲ, ਔਨ ਕਰ ਦਿਉ ਤਾਂ ਉਹਨਾਂ ਨੂੰ ਕੋਈ ਵੀ ਵਲਗਰ ਕੰਟੈਂਟ ਨਹੀਂ ਆਉਂਦਾ, ਮਤਲਬ ਅਸ਼ਲੀ ਚੀਜ਼ਾਂ ਨਹੀਂ ਉਹਨਾਂ ਦੇ ਫੋਨ 'ਚ ਸ਼ੂਅ ਹੁੰਦੀਆਂ।
ਹਮ।
ਜੇ ਘਰ ਇਹ ਵਾਈਫਾਈ ਲੱਗਿਆ, ਉੱਥੇ ਵੀ ਪੇਰੈਂਟ ਕੰਟਰੋਲ ਲਾ ਦੋ ਤੇ ਉਹਦੇ ਨਾਲ ਉਹੀ ਚੀਜ਼ਾਂ ਸ਼ੋਹ ਹੋਣੀਆਂ ਜਿਹੜੇ ਕੰਮ ਦੀਆਂ ਨੇ, ਫਾਲਤੂ ਚੀਜ਼ਾਂ ਦੀ ਸ਼ੋਹ ਹੁੰਦੀਆਂ।
ਹੁਣ ਦੇਖੋ ਏਨਾ ਸਮਝਦਾਰ ਤਾਂ ਕੱਰ ਚੋ ਈ ਏ। ਅੱਜ-ਕੱਲ ਤਾਂ ਸਾਰੇ ਹੁੰਦੇ ਨੇ।
ਸੋਸ਼ਲ ਮੀਡੀਆ ਵ ਇੰਸਟਾਗ੍ਰਮ ਫੇਸਬੁੱਕ ਓਦੇ ਚ ਵੀ ਰੀਸੈਂਟ ਮਾਈਕਨਸ ਅ ਕੰਟੈਂਟ ਸਟੇਸ਼ਨਸ ਆਦਾ, ਓ ਕਰ ਦੋ। ਓ ਚ ਓਦਾਂ ਦੇ ਈ ਕੰਟੈਂਟ ਹੈਗੇ। ਜਿੱਦਾਂ ਤੁੈਨੂੰ ਚਾਇਦਾ ਵਾ। ਗੱਲ ਏ ਨੀ ਐ ਕਿ ਪਤਾ ਹੋਣਾ ਏ ਨਹੀਂ ਹੋਣਾ ਗੱਲ ਇਕ ਇਨਸਾਨ ਨੂੰ ਜ਼ਿੰਦਗੀ ਪਰ ਸਿਖਦੇ ਰਹਿਣਾ ਚਾਇਦਾ ਵਾ।
ਹੂੰ।
ਮੈਂ ਵੀ ਕੁਛ ਨਾ ਕੁਛ ਸਿੱਖਦਾ ਰੈੰਦਾ ਤਾਂ ਈ।
ਹਾਂਜੀ ਐ ਮੰਨੋਗੇ ਤੁਸੀ ਸਿੱਖਿਆ ਵੀ ਜਾਂਦਾ ਓਦੇ ਤੋਂ ਕਾਫੀ ਸਾਰੀ ਸਕਿਲਸ ਜਿਵੇਂ ਅਸੀਂ ਘਰੇ ਬੈਠੇ ਸਿੱਖ ਵੀ ਸਕਦੇ ਨੇ। ਉਦਾਂ ਤੇ ਯੂਜਫੁਲ ਵੀ ਬੋਤ ਐ। ਬਟ ਓ ਕਈ ਚੀਜ਼ਾਂ ਲਈ ਨਹੀਂ ਵੀ ਸਹੀ ਹੈਗਾ, ਜਿਵੇਂ ਆਪਾਂ ਕੰਟੀਨਿਊ ਯੂਜ ਕਰਦੇ ਰੀ ਏ- ਇੱਕ ਸਾਡੀ ਹੈਬਿਟ ਵੀ ਬਣ ਜਾਂਦੀ ਐ।
ਹੂੰ-ਹੂੰ।
ਜਿਵੇਂ ਸਾਡੀ ਹੈਬਿਟ ਬਣ ਜਾਂਦੀ ਏ। ਜਿਵੇਂ ਹੁਣ ਅਸੀਂ ਰੀਲ ਚ ਸਕਰੋਲ ਕਰਦੇ ਰਵਾਂਗੇ-ਕਰਦੇ ਰਵਾਂਗੇ ਸਾਨੂੰ ਆਪ ਨੀ ਪਤਾ ਲੱਗਦਾ ਕਦੋਂ ਦੇ ਰਾਤ ਦੇ ਦੋ ਵੀ ਵੱਜ ਜਾਂਦੇ ਨੇ ਸਾਨੂੰ ਸੌਦੇ-ਸੌਦੇ।
ਨਹੀਂ ਓਦੇ ਤੇ ਵੀ ਓਪਸ਼ਨ ਆਂਦਾ ਵਾ ਤੁਸੀਂ ਅਪਣੇ ਸੈਟਿੰਗ ਤੇ ਜਾ ਕੇ ਤੇ ਲੋਕ ਲਾ ਸਕਦੇ ਆ ਕਿ ਦੋ ਘੰਟੇ ਤੋਂ ਬਾਦ ਮੇਰਾ ਇੰਸਟਾਗ੍ਰਾਮ ਆਲਰੇਡੀ ਔਫ ਹੋ ਜੇਵੇ। ਮੈਂ ਲਾਦਾ ਰੇਆ ਲਵਾਂਦਾ ਵੀ ਰੈਆ।
ਹਾਂਜੀ। ਏਹੀ ਹੁੰਦਾ ਬਸ ਮਤਲਬ ਟਾਈਮ ਦੇ ਨਾਲ ਯੂਜ ਕਰੋ ਹਰ ਇੱਕ ਚੀਜ਼ ਟਾਈਮ ਦੇ ਨਾਲ ਈ ਸਈ ਲੱਗਦੀ ਏ ਦੇਖੋ। ਓ ਟਾਈਮ ਤੋਂ ਜਾਦਾ ਤੇ ਫੇਰ
ਇਨਸਾਨ ਕੋਲ ਅਪਣੀ ਡੈਰੀ ਹੋਣਾ ਬੋਹਤ ਜ਼ਰੂਰੀ ਆ।
ਹਾਂਜੀ।
ਉਂਹਦੇ ਚ ਲਿਖ ਕੇ ਰੱਖ ਲੇ ਵੀ ਮੈਂ ਏਨੇ ਟੈਮ ਏ ਚੀਜ਼ ਕਰਨੀ ਐਂ ਤੇ ਓਨੂੰ ਫੋਲੋ ਕਰੇ ਮੋਰਲ ਆਫ ਦਾ ਸਟੋਰੀ ਕਿ ਡਿਸੀਪਲਿਨ ਹੋਣਾ ਲਾਈਫ ਚ ਬੋਤ ਜ਼ਰੂਰੀ ਏ। ਜੇ ਡਿਸਿਪਲਿਨ ਨੀ ਪਤਾ
ਚਲੋ ਜਿਵੇਂ ਹਾਂਜੀ ਸ਼ਐਡਿਊਲ ਬਣਾਣਾ ਚਾਇਦਾ ਸਾਨੂੰ ਆ ਚੀਜ਼ ਏਨੇ ਟਾਈਮ ਕਰਨੀ ਐਂ, ਆ ਚੀਜ਼ ਏਨੇ ਟਾਈਮ ਕਰਨੀ ਐ।
ਡਿਸੀਪਲਿਨ ਰਹਿੰਦੇ ਨੇ।
ਹਾਂਜੀ।
ਡਿਸੀਪਲਿਨ ਲਾਈਫ ਹੁੰਦੀ ਐ ਤਾਂ ਬੋਹਤ ਵਧੀਆ ਹੁੰਦੀ ਐ। ਅਨੁਸ਼ਾਸਨ
ਹਾਂਜੀ। ਜਿਵੇਂ ਆਪਣੀ ਫਿਟਨੈਸ ਦਾ ਵੀ ਪੂਰਾ ਧਿਆਨ ਰੱਖਣਾ ਚਾਇਦਾ ਸਾਨੂੰ। ਜਿਵੇਂ ਮੇਰੇ ਹਸਬੈਂਡ ਹੁਣ ਜਿੰਮ ਜਾਂਦੇ ਨੇ ਰੋਜ਼ ਜਾਂਦੇ ਨੇ। ਮਤਲਬ ਪੂਰਾ ਕੇਅਰ ਕਰਦੇ ਨੇ ਮਤਲਬ ਓ ਆਪਣੀ।
ਹੂੰ ਫੇਸ ਰੂਟੀਨ ਵੀ ਕਰਦੇ ਹੋਣੇ ਆ।
ਹਾਂਜੀ। ਬੋਤ ਕੁਛ ਕਰਦੇ ਨੇ ਮਤਲਬ ਮੈਨੂੰ ਵੀ ਲਿਆ ਕੇ ਦਿੰਦੇ ਨੇ ਮੈਨੂੰ ਵੀ ਕਹਿੰਦੇ ਨੇ ਵੀ ਤੂੰ ਵੀ ਕਰ। ਅੱਛੇ ਨੇ ਮਤਲਬ ਆਪਣੇ ਹਾਂਜੀ ਓ ਮੇਨੂੰ ਕਰਵਾਂਦੇ ਨੇ ਅਸੀਂ ਕਰਦੇ ਆਂ। ਜੋ-ਜੋ ਮਤਲਬ ਓ ਲਿਆ ਕੇ ਦਿੰਦੇ ਨੇ ਮੈਨੂੰ ਓਹੀ ਲਗਾਦੇ ਨੇ ਅਸੀਂ। ਜਿਵੇਂ ਹੁਨ ਮੇਰੇ ਫੇਸ ਤੇ ਹਾਂ ਜੀ ਜਿਵੇਂ ਹੁਨ ਮੇਰੇ ਫੇਸ ਤੇ ਥੋੜ੍ਹੀ ਜੀ ਜਿਵੇਂ ਇਸ਼ੂ ਪਿਗਮੈਂਟੇਸ਼ਨ ਵਗੈਰਾ ਪਿੰਪਲਸ ਐਕਨੇ ਤਾਂ ਨਈ ਐ।
ਹੂੰ, ਹੂੰ।
ਤੇ ਹਾਂਜੀ, ਓਦੇ ਰਿਗਾਰਡਿੰਗ ਓਨਾਂ ਨੇ ਮੈਨੂੰ ਜਿਵੇਂ ਸੀਰਮ ਯਾ ਸਨਸਕ੍ਰੀਨ, ਮੋਸਚਰਾਈਜ਼ਰ ਮੇਰੀ ਸਕਿੰਨ ਦੇ ਅਕੋਰਡਿੰਗ ਓਨਾਂ ਨੇ ਮੈਨੂੰ ਲਿਆ ਕੇ ਦਿੱਤੇ ਨੇ। ਤੇ ਮੈਂ ਓ ਯੂਜ ਕਰਨੀ ਆਂ ਓ ਆਪ ਵੀ ਕਰਦੇ ਨੇ ਨਾਈਟ ਕੇਰ ਰੂਟੀਨ
ਅੱਛਾ।
ਤੇ ਜਿਵੇਂ ਮੋਰਨਿਗ ਦੀ ਅਲਗ ਹੁੰਦੀ ਐ, ਏਦਾਂ ਈ ਸਾਡਾ ਦਿਨ ਨਿਕਲ ਜਾਂਦਾ।
ਸਈ ਐ ਸਹੀ ਆ, ਚਲੋ ਜੀ। ਬੋਤ ਵਧੀਆ ਲਗਯਾ ਤੁਹਾਡੇ ਨਾਲ ਗੱਲ ਕਰਕੇ, ਸਸ ਸ਼ੀ ਕਾਲ ਜੀ, ਚੰਗਾ ਜੀ।